ਹੈਲੋ, ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੀ ਹਾਲ ਹੈ, ਠੀਕ ਹੋ? ਬਸ ਵਧੀਆ- ਵਧੀਆ। ਤੁਹਾਨੂੰ, ਮੇਰੀ ਆਵਾਜ਼ ਆਂਦੀ ਪਈ ਹੈ?
ਆਂਦੀ ਪਈ ਆ ਯਾ
ਆਂਦੀ ਪਈ, ਡਬਲ ਆਵਾਜ਼ ਆਉਂਦੀ ਪਈ ਤੁਹਾਡੀ, ਅੱਛਾ-ਅੱਛਾ
ਹਾਂਜੀ।
ਇਕ, ਮਿੰਟ ਜਰਾ, ਮੈ ਚੈਕ ਕਰਾਂ ਕਿ ਇਹਨੂੰ ਕੀ ਹੋਇਆ, ਹੁਣ ਦੇਖੋ ਹਾਂ ਠੀਕ ਹੈ। ਹੁਣ ਆ ਰਹੀ ਹੈ? ਨਹੀਂ ਅਜੇ ਵੀ, ਡਬਲ ਆ ਰਹੀ ਹੈ? ਅੱਛਾ।
ਹੈਲੋ- ਹੈਲੋ ਹੈਲੋ। ਹੈਲੋ